ਹੈਲੋ, ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਹੋਰ ਕੀ ਕਰਦੇ ਸੀ?
ਕੁਛ ਨੀ ਬੈਠੀ ਸੀ ਬਸ ਵਿਹਲੇ ਹੋ ਕੇ ਉਹ ਨੀ ਬੈਠੇ ਆ
ਅੱਛਾ ਲੰਚ ਲੁੰਚ ਹੋ ਗਿਆ
ਹੂੰ
ਹਾਂ ਸਾਡਾ ਵੀ ਹੋ ਗੁਰਦੁਆਰੇ ਦਾ ਟੈਮ ਹੁੰਦਾ ਪਿਆ ਫੇਰ ਬਸ ਤੇ ਬਸ ਹਾਂਜੀ ਤੇ ਬਸ ਉਹ ਕੱਲ ਦਾ ਨਾ ਪਤਾ ਨੀ ਕੀ ਹੋਇਆ ਵ ਕੱਲ ਦੇ ਨਾ ਗੋਡੇ ਬੜੇ ਪੀੜ ਹੁੰਦੇ ਕਰਦੇ ਨੇ ਮੇਰੇ ਔਰ ਤੁਰਿਆ ਨਈ ਜਾਂਦਾ ਪਿਆ ਮੈਂ ਕਈ ਕੁਛ ਕਰ ਬੈਠ ਨੁਸਖੇ ਉਹ ਚੱਲ ਕਿਸੇ ਨੂੰ ਪੁੱਛ ਕੇ ਦੇਖਣੀ ਆ ਕੋਈ ਆਪਣਾ ਘਰੇਲੂ ਨੁਸਖਾ ਹੈ ਜਾ ਜਿਹਨੂੰ ਪੁੱਛਣੀ ਆ ਉਹ ਕਹਿੰਦਾ ਤੁਸੀਂ ਸੈਰ ਕਰਨ ਜਾਓ ਯੋਗਾ ਕਰੋ ਤੇ ਮੈਂ ਕਿਹਾ ਹੁਣ ਕੋਈ ਪਤਾ ਵੀ ਹੋਏ ਨਾ ਕੋਈ ਯੋਗਾ ਕਲਾਸ ਵਾਲੇ ਜਾਂ ਕੋਈ ਟ੍ਰੇਨਰ ਹੋਏ
ਹਾਂ ਅੱਜ ਕੱਲ੍ਹ ਤਾਂ ਬੜੇ ਯੋਗਾ ਕਲਾਸ ਖੁੱਲੇ ਦੇ ਨੇ ਲੇਡੀਜ਼ ਸਿਖਾਦੀਆਂ ਨੇ
ਅੱਛਾ ਤੁਹਾਡੇ ਤੁਹਾਡੇ ਘਰ ਦੇ ਕੋਲ ਵੀ ਆਸ ਪਾਸ ਕਿਧਰੇ ਹੈਗੀ ਹੈ
ਥੋੜਾ ਹੈ ਅੱਗੇ ਜਾ ਕੇ ਹੈ ਸਿਖਾਉਂਦੀ ਇੱਕ ਲੇਡੀਜ਼ ਹੈਗੀ ਹੈ ਤੇ ਜਨਾਨੀਆਂ ਨੂੰ ਸਿਖਾਦੀ ਹਾਂ
ਤੇ ਕਿਹੜਾ ਉਹਦਾ ਟਾਈਮਿੰਗ ਕੀ ਹੈਗਾ ਵੇ ਸਵੇਰੇ ਸਵੇਰ ਦਾ ਟਾਈਮ ਹੈ
ਤੇ ਸਵੇਰੇ ਵੀ ਹੈਗਾ ਹੈ ਵੈਸੇ ਤੇ ਸ਼ਾਮ ਨੂੰ ਏ ਪੰਜ ਵਜੇ
ਅੱਛਾ ਸ਼ਾਮੀ ਪੰਜ ਵਜੇ ਸਵੇਰੇ ਸਵੇਰੇ ਤੇ ਵੈਸੇ ਵੀ ਟਾਈਮ ਨੀ ਮਿਲ ਪਾਂਦਾ ਸ਼ਾਮੀ ਪੰਜ ਵਜੇ ਦਾ ਆ ਗਿਆ ਨਾ
ਸਹੀ ਕਰ ਲਿਆ ਕਰੋ ਥੋੜ੍ਹੀ ਜੀ
ਥੋੜੀ ਜਈ ਹੀ ਹੋ ਸਕਦੀ ਹੈ ਗੋਡਿਆਂ ਦੀ ਤੇ ਹੋਰ ਗੋਡੇ ਤੇ ਮੇਰਾ ਤੇ ਪਤਾ ਨੀ ਹੈ ਪੈਣ ਦੀ ਨਾ ਅੱਡੀ ਦੇ ਥੱਲੇ ਪਤਾ ਨੀ ਕੀ ਪਰੇਸ਼ਾਨੀ ਹੈ ਤੇ ਮੈਂ ਪੈਰ ਦੀ ਇੱਕ ਨਾ ਲੈਫਟ ਵਾਲੀ ਪੈਰਦੇ ਨਾ ਅੱਡੀ ਮੇਰੀ ਬੜੀ ਦਰਦ ਹੁੰਦੀ ਹੈ ਚੱਲਣ
ਹੂੰ
ਤੇ ਕੋਈ ਕਹਿੰਦਾ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਕੋਈ ਕੁਛ ਕਹਿੰਦਾ ਮੈਂ ਤੁਸੀਂ
ਐਸਿਡ ਵੱਧ ਗਿਆ ਤੇ ਤੁਸੀਂ ਚੈੱਕਅਪ ਕਰਾਓ ਨਾ ਟੈਸ
ਨਹੀਂ ਕਰਵਾਇਆ ਏ ਭੈਣ ਜੀ ਮੈਂ ਤੇ ਕਰਾਇਆ ਚੈੱਕਅਪ ਦਰਦ ਮਾਰੇ ਮੈਂ ਕਿਹਾ ਹੋਰ ਕਦੀ ਹੋਰ ਹੀ ਨਾ ਵਖਤ ਪੈ ਜੇ ਇਹਦੇ ਬਾਰੇ ਮੈਂ ਕੰਮ ਕਿਵੇਂ ਕਰਾਂਗੀ ਤੇ ਚੈੱਕ ਕਰਾਇਆ ਤੇ ਉਹਦੇ ਚ ਯੂਰਿਕ ਐਸਿਡ ਵੀ ਨੀ ਆਇਆ ਮੇਰਾ ਤੇ ਫੇਰ ਮੈਨੂੰ ਕੋਈ ਕਹਿੰਦਾ ਐਕਸਰਾ ਕਰਾਓ ਕਿਸ ਨੇ ਕਿਹਾ ਤੇ ਮੈਂ ਐਕਸਰਾ ਵੀ ਕਰਾ ਆਈ ਦਰਦ ਮੈਂ ਕਿਹਾ ਚਲੋ ਕੀ ਪਤਾ ਹੋਏ ਕੁਛ ਐਸਾ ਹੀ ਤੇ ਨਾਲ ਐਕਸਰੇ ਚ ਵੀ ਕੁਛ ਨੀ ਆਇਆ ਤੇ ਮੈਨੂੰ ਤਾਂ ਲੱਗਦਾ ਕੋਈ ਮਸਲਜ ਦਾ ਈ ਕੁਝ ਕਰੇ ਹੈਗਾ
ਹਾਂ ਕੋਈ ਨੱਸ ਦਾ ਹੀ ਚੱਕਰ ਹੋਏਗਾ ਮੇਰੇ ਵੀ ਹੋਇਆ ਦਾ ਨਾ ਇੱਕ ਇੱਕ ਟੰਗ ਦੇ ਵਿੱਚ ਨਾ ਲੈਫਟ ਵਾਲੀ ਵਿੱਚ ਤੇ ਪਤਾ ਨੀ ਨਹੀਂ ਗੁ ਡੇ ਨਹੀਂ ਜਿਵੇਂ ਕਮਰ ਤੋਂ ਨਾ ਦਰਦ ਪੈਰ ਏਚ ਜਾਂਦਾ ਨਹੀਂ ਹੁਣ ਉਹ ਖਲੋਵੋ ਨਾ ਜਿਵੇਂ ਬੈਠੇ ਰਹੋ ਤਾਂ ਕੁਛ ਨੀ ਹੋਏਗਾ ਜੇ ਖਲੋਵੋਗੇ ਨਾ ਚੱਲਣ ਥੋੜਾ ਤੁਰਨ ਤੁਰਨ ਲੱਗ ਜਾਓਗੇ ਤਾਂਈ ਥੋ ਤੁਰਦੇ-ਤੁਰਦੇ ਦਰਦ ਹੋਏਗਾ ਫੇਰ।
ਤੇ ਫੇਰ ਤੁਸੀਂ ਕੀ ਕੋਈ ਦਵਾਈ ਕਰ ਰੇ ਓ ਯਾਂ ਐਕਸਰਸਾਈਜ਼ ਕੋਈ ਕਰ ਰੇ ਓ?
ਕੁਛ ਨਈ ਮੈਂ ਤੇ ਯੋਗਾ ਈ ਜਾ ਰੀਆ ਥੋੜਾ-ਥੋੜਾ ਜਾ ਆਰਾਮ ਆਇਆ ਤੇ ਹੈ। ਯੋਗਾ ਈ ਕਰਾਂਗੀ ਏ ਓ ਹਾਂ ਟੀਚਰ ਜੇੜੀ ਯੋਗਾ ਵਾਲੀ
ਸਲਾਹ ਦੇ ਰੇਵਨੇ ਕੀ ਦਵਾਈਆਂ ਦੇ ਚੱਕਰਾਂ ਚ ਨਾ ਪਵੋ ਦਵਾਈਆਂ ਤੇ ਬਸ ਐਵੇਂ ਕੀ ਦਰਦ ਰੋਕ ਦੇਣਗੀਆਂ ਥੋੜ੍ਹੀ ਦੇਰ ਫੇਰ ਹਾਂ ਤੇ ਥੋੜ੍ਹੀ ਫੇਰ ਬਾ ਚ ਫਿਰ ਜਦੋਂ ਦਵਾਈ ਦਾ ਅਸਰ ਖਤਮ ਤੇ ਦਰਦ ਸ਼ੁਰੂ
ਕ ਜਾਂ ਕੈਲਸ਼ੀਅਮ ਵਗੈਰਾ ਦੀ ਕਮੀ ਹੋ ਜਾਂਦੀ ਤਾਂ ਵੀ
ਹਾਂਜੀ ਨਈ ਓਦੇ ਵਾਸਤੇ ਤੇ ਮੈਂ ਕਿਆ ਕਈਆਂ ਨੇ ਦੱਸਿਆ ਨਾ ਛਾਣੇ ਖਾਓ ਅ ਪੁੱਜੇ ਛੋਲੇ ਖਾਓ ਮੈਂ ਤੇ ਓ ਵੀ ਕਰਨੀ ਆ। ਮੈਨੂੰ ਜਿਵੇਂ ਜੋ ਕੈਂਦਾ ਨਾ ਮੈਂ ਓ ਕਰਨੀ ਪਈ ਆ ਪਰ ਮੈਨੂੰ ਨਾ ਫ਼ਰਕ ਨੀ ਜਾਦਾ ਨੀ ਪੈਂਦਾ ਪਿਆ।
ਅੱਛਾ ਫਰਕ ਨੀ ਪੈ ਰਿਆ ਤੇ ਦੇਖ ਲਓ ਤੁਸੀਂ ਯੋਗਾ ਕਰ ਕੇ ਵੇਖ ਲੋ ਹੋ ਸਕਦਾ ਆਰਾਮ ਆ ਜਾਏ ਯੋਗਾ ਨਾਲ ਤਾਂ ਆਰਾਮ ਆ ਜਾਂਦਾ ਵੈਸੇ।
ਹਾਂ ਕੈਂਦੇ ਪਏ ਨੇ ਸਾਰੇ ਕੀ ਓ ਜਾ ਇੱਕ ਆ ਵੀ ਕਰਕੇ ਦੇਖਲੋ ਜੇ ਇਨਾ ਕੁਛ ਕਰਦੇ ਪਏ ਓ।
ਹਾਂ।
ਤੇ ਇਕ ਐ ਵੀ ਕੰਮ ਕਰਕੇ ਵੇਖਲੋ।
ਹੋਰ ਕਿਤ ਨਾ ਕਰ ਐ ਵੀ ਕਰਕੇ ਦੇਖੋ।
ਮਤਲਬ ਓਨਾਂ ਦਾ ਟਾਈਮਿੰਗ ਤੁਸੀਂ ਕੈ ਰੇ ਓ ਪੰਜ ਵਜੇ ਮਤਲਬ ਕਿੰਨੇ ਘੰਟੇ ਤੱਕ ਹੈਗਾ ਓਨਾਂ ਦਾ
ਇੱਕ ਘੰਟਾ ਈ ਇੱਕ ਘੰਟਾ ਈ ਸਿਖਾਂਦੇ ਨੇ ਓ ਤਾਂ ਜਾਦਾ ਨਈ।
ਮਤਲਬ ਉੱਥੇ ਮਤਲਬ ਕਿਸੀ ਸਭ ਦਾ ਸੇਮ ਟੈਮ ਐ ਪੰਜ ਵਜੇ ਪੋਂਚਣਾ ਸਭ ਨੇ।
ਹਾਂ ਹਾਂ ਕਿਉ ਕਈ ਕੱਠੀਆਂ ਲੇਡੀਜ਼ ਹੁੰਦੀਆਂ ਨਾ ਕਈ।
ਅੱਛਾ।
ਹਾਂ ਕੱਠਾ ਈ ਵ ਕਰਾਂਦੀ ਫੇਰ ਓ।
ਕਿੱਥੇ ਕੀ ਓਦੀ ਕੋਈ ਓ ਬਨਿਆ ਦਾ ਜਗ੍ਹਾ ਬਣੀ ਨ ਪਾਰਕ
ਨਈ-ਨਈ ਓਦਾ ਆਪਣਾ ਈ ਬਣਾਇਆ ਦਾ ਉਨੇ ਆਪਣੇ ਘਰ ਵਿੱਚ ਈ ਬਣਾਇਆ ਦੈ।
ਅੱਛਾ
ਸਮਝਾਈਏ ਕੋਈ ਉਨੇ ਅਪਣਾ ਸਿਸਟਮ ਤਿਆਰ ਕੀਤਾ ਦਾ ਬਈ ਲੇਡੀਜ਼ ਦੇ ਹਿਸਾਬ ਦੇ ਨਾਲ ਈ ਬਣਾਇਆ ਦੈ।
ਅੱਛਾ ਤੇ ਐਕਸਾਈ ਵਾਲੀ ਮਸ਼ੀਨਾਂ ਵੀ ਲੱਗੀਆਂ ਹੋਈਆਂ ਤੇ ਐਵੇ ਈ
ਨਾ ਐਵੇਂ ਈ ਐ ਯੋਗਾ ਈ ਕਰਾਂਦੀ ਈ ਓ।
ਅੱਛਾ
ਹਾਂ ਜੇ ਅਗਰ ਐਕਸਰਸਾਈਜ਼ ਵਾਲੀ ਉੱਥੇ ਜਾਣਾ ਪੇ ਤਾਂ ਉੱਥੇ ਜਿੰਮ ਜਾਣਾ ਪੈਣਾ ਜਿਮ ਚ ਫ੍ਰੀ ਮਸ਼ੀਨਾਂ ਵਗੈਰਾ ਤੇ ਅੱਜ ਕੱਲ੍ਹ ਤੇ ਪਾਰਕਾਂ ਦੇ ਵਿੱਚ ਵੀ ਮਸ਼ੀਨਾਂ ਰੱਖ ਦਿੱਤੀਆਂ ਸਰਕਾਰ ਨੇ।
ਹਾਂ ਕਲੋਨੀਆਂ ਚ ਜਿੰਨੇ ਵੀ ਪਾਰਕ ਨੇ ਨਾ ਅੱਜ ਕੱਲ੍ਹ ਹੈਗੀਆਂ ਨੇ ਓ। ਓ ਮਸ਼ੀਨਾਂ ਵੇਖਣੇ ਆ ਸਾਡੇ ਘਰ ਦੇ ਬਾਰ ਵੀ ਹੈਗੇ ਆ ਪਾਰਕ ਆ ਜਨਾਨੀਆਂ ਲੱਗੀਆਂ ਹੁੰਦੀਆਂ ਨੇ ਕਿਸੇ ਵੇਲੇ ਮੈਨੂੰ ਵੀ ਸ਼ੌਂਕ ਆਂਦੈ ਮੈਂ ਵੀ ਚਲੀ ਜਾਂਨੀ ਆ। ਥੋੜਾ ਬੋਤਾ ਟੈਮ ਕੱਢ ਕੇ ਪਰ ਮੈਂ ਜੇੜੀ ਚੀਜ਼ ਦੀ ਪਰੇਸ਼ਾਨੀ ਐ ਨਾ ਸਰੀਰ ਨੂੰ ਅਗਰ ਓਦਾ ਸਈ ਤਰ੍ਹਾਂ ਜੇਦੀਬਐਕਸਰਸਾਈਜ਼ ਮੈਨੂੰ ਕੋਈ ਦੱਸੇ ਨਾ ਤੇ ਫਿਰ ਮੈਂ ਓ ਤੇ ਚਲੋ ਰੂਟੀਨ ਬਣਾਲਾਂਗੀ ਕਰਲਾਂ ਕਰਾਂਗੀ।
ਹਾਂ ਤੇ ਦੇਖ ਲੋ ਯੋਗਾ ਈ ਕਰਕੇ ਵੇਖੋ ਪੈਲੇ ਇੱਕ ਮਹੀਨਾ ਕਰਕੇ ਦੇਖਲੋ ਯ ਪੰਦਰਾਂ ਦਿਨ ਕਰਕੇ ਵੇਖਲੋ ਯੋਗਾ।
ਹਾਂ ਤੁਸੀਂ ਦੱਸਦੇ ਪਿਓ ਨਾ ਜੇੜਾ ਫਿਰ ਮੈਂ ਉੱਥੇ ਈ ਦੇਖਣੀ ਆ ਜੁਇਨ ਕਰਨੀ ਆ ਤੇ ਫ਼ਰਕ ਪੈ ਜੇਗਾ ਤੇ ਮੈਂ ਫੇਰ ਚੱਲ ਕਰਲਾ ਕਰਾਂਗੀ ਘਰ ਬਾਦ ਚੋਂ। ਕਿਉਂਕਿ ਮੈਂ ਹਰ ਰੋਜ਼ ਨਈ ਨਿਕਲ ਪਾ ਸਕਦੀ ਥੋੜੇ ਚਲੋ ਦਸ ਪੰਦਰਾਂ ਦਿਨ ਤੇ ਮੈਂ ਚਲੋ ਘਰ ਸਿੱਖ ਕੇ ਫੇਰ ਘਰ ਈ ਕਰ ਸਕਨੀ ਆਂ।
ਹਾਂ ਪੰਦਰਾਂ ਦਿਨ ਦੀ ਪ੍ਰੈਕਟਿਸ ਕਰ ਲਓ ਉਦੇ ਬਾਅਦ ਘਰ ਕਰੋ ਆਪਣਾ ਆਰਾਮ ਨਾਲ।
ਹਾਂ ਰੋਜ ਜਾਣਾ ਆਣਾ ਨਾ ਸਾਡੇ ਵਾਸਤੇ ਬੜਾ ਮੁਸ਼ਕਿ
ਹਾਂ ਹਲੇ ਤੁਆਡੇ ਦੂਰ ਹੋਏਗਾ ਮੇਰੇ ਖਿਆਲ ਨਾਲ ਹੈਂ।
ਹਾਂਜੀ ਸਾਡੇ ਬੜੇ ਦੂਰ ਪੈ ਜਾਂਦਾ ਵੇ ਤੇ ਬੱਚੇ ਤੇ ਕੈਂਦੇ ਨੇ ਜਾਓ ਮੰਮੀ ਜਿੰਮ ਚਲੇ ਜਾਓ ਮੈ ਕਿਆ ਜਿੰਮ ਜਿਮ ਤੇ ਮੇਰੇ ਕੋਲ ਟੈਮ ਕੋਨੀ ਹੈਗਾ। ਉੱਥੇ ਜਿੰਮ ਦਾ ਵੀ ਨਾ ਓ ਐਸਾ ਹਿਨਸਾਬ ਪਤਾ ਕੀ ਹੈਗਾ ਓ ਫੇਰ ਮੁੰਡਿਆਂ ਦਾ ਅਲੱਗ ਟੈਮ ਏ ਜਨਾਨੀਆਂ ਦਾ ਕੈਂਦੇ ਕੈਂਦੇ ਸਾਢੇ ਪੰਜ ਸਵੇਰੇ ਪੰਜ ਵਜੇ ਹੁਣ ਇੰਨੀ ਸਵੇਰੇ ਤੇ ਮੈ ਕੇ ਕਿਵੇਂ ਨਿਕਲ ਸਕਨੀ ਆਂ। ਘਰ ਸਵੇਰੇ ਸਵੇਰੇ ਨਿਕਲਾਂਗਾ ਓਰ ਮੈਨੂੰ ਕੋਈ ਛੱਡਣ ਜਾਏ ਦੂਰ ਕਰਕੇ ਮੈਂ ਕੱਲੀ ਜਾ ਵੀ ਨੀ ਸਕਦੀ।
ਹੁੰ
ਔਰ ਬੱਚੇ ਏਨੀ ਜਲਦੀ ਉੱਠਦੇ ਨੀ ਹੈਗੇ।
ਸਈ ਗੱਲ।
ਹਾਂ ਤੇ ਫੇਰ ਮੈਂ ਐ ਸੋਚ ਰੀ ਆਂ ਕਿ ਕੋਈ ਸ਼ਾਮ ਦਾ ਵੇਖਾਂ ਸ਼ਾਮ ਦਾ ਕੋਈ ਓਦੇ ਕੋਲ ਹੈ ਨੀ ਲੇਡੀਜ਼ ਦਾ। ਮੁੰਡਿਆਂ ਹਾਂ ਜੈਂਟਸ ਔਰ ਮੁੰਡਿਆਂ ਦਾ ਈ ਹੈਗਾ ਵੇ। ਤੇ ਮੈ ਕਿਆ ਮੇਰੇ ਦੋ ਬੇਟੇ ਹੇਗੇ ਨੇ ਇੱਕ ਮੈ ਹਾਂਜੀ ਇੱਕ ਦਾ ਵਿਆਹ ਕਰ ਲਿਆ ਹੋਇਆ ਦੋ ਸਾਲ ਹੋ ਜਾਨੇ ਹੁਨ ਐ ਅ ਜਨਵਰੀ ਚ ਹੋ ਜਾਣੇ ਨੇ ਦੋ- ਸਾਲ ਛੋਟਾ ਹਜੇ ਹਜੇ ਕੰਮ ਚੀ ਲੱਗਾ ਹਜੇ ਛੋਟਾ ਵੇ ਹਲੇ ਓ ਹਲੇ ਬਾਈ ਸਾਲ ਦਾ ਹੋ ਗਿਆ ਵੇ।
ਹੁੰ
ਹਲੇ ਤਿੰਨ- ਚਾਰ ਸਾਲ ਰੁੱਕ ਕੇ ਕਰਾਂਗੇ
ਹਾਂ ਸਈ ਗੱਲ ਏ।
ਤੇ ਹੋਰ ਹਲੇ ਕੇੜਾ ਹੈ ਹੁਣ ਪੋਤਰਾ ਹੋ ਗਿਆ ਇੱਕ
ਹਾਂ। ਸਈ ਗੱਲ ਏ ਬੱਚਿਆਂ ਨਾਲ ਤੇ ਟੈਮ -ਪਾਸ ਹੋ ਜਾਂਦਾ ਐ।
ਹਾਂ।
ਔਰ
ਬਸ, ਮੈ ਕਿਆ ਪਤਾ ਕਰਾਂ ਚਲ ਬੜੀ ਦਰਦ ਹੁੰਦੀ ਪੀ ਏ ਪੈਰ ਗੁਰੂਦੁਆਰੇ ਤੇ ਮੈਂ ਨੇੜੇ ਈ ਐ ਸਾਡੇ ਤੇ ਪੈਦਲ ਤੁਰ ਚਲੀ ਜਾਨੀ ਆ ਤੇ ਮੈਂ ਤੁਰਦੀ ਆਂ ਤੇ ਬੜੀ ਮੁਸ਼ਕਲ ਯਾ ਪੰਜ ਮਿੰਟ ਦਾ ਰਸ ਐਨਾ ਜੇੜਾ ਮੈਨੂੰ ਦਸ- ਪੰਦਰਾਂ ਮਿੰਟ ਲੱਗ ਜਾਂਦੇ ਨੇ ਹੌਲੀ- ਹੌਲੀ ਤੁਰਨੀ ਆ ਤੇ ਓ ਇੱਕ ਤੇ ਇੱਕ ਓ ਗੋਡੇ ਚ ਬੜੀ ਤਕਲੀਫ਼ ਹੈਗੀ ਐ ਕਈ ਕੁਛ ਤੇਲ ਵੀ ਕਈ ਤਰ੍ਹਾਂ ਦੇ ਲਗਾਏ ਨੇ ਮੈ।
ਤੇਲ ਸਰੋ ਸਰੋ ਦੇ ਤੇ ਲਸਣ ਸਾੜ ਕੇ ਉਨੂੰ ਤਾਂ ਲਾਓ, ਤੁਸੀ ਓ ਲਾਇਆ ਤੁਸੀ ਕਦੀ?
ਹਾਂ ਓ ਕਿਸੇ ਨੂੰ ਦੱਸਿਆ ਤੇ ਸੀ ਪਰ ਮੈਨੂੰ ਓ ਵੀ ਕਰਨ ਦਾ ਆਲਸ ਆਇਆ ਮੈ ਹੁਨ ਮੈਂ ਪਰ ਹੁਨ ਜਿਆਦਾ ਨਾ ਤਕਲੀਫ਼ ਜਆਦਾ ਵੱਧ ਗਈ ਏ। ਤੇ ਮੈਂ ਹੁਨ ਸੋਚ ਰੀ ਆ ਐਵੀ ਕਰਾਂ ਸਰੋਂ ਦੇ ਤੇਲ ਚ ਲਸਣ ਤੇ ਜਵੈਣ ਕੈਂਦੇ ਪਏ ਨੇ। ਜਵੈਣ ਵੀ ਕੈਂਦੇ ਪਾ ਲੋ।
ਨਾ ਤੇ ਆਪਣਾ ਤੇਲ ਬਣਾ ਲੋ ਓਦਾ ਤੇ ਓਦੀ ਮਾਲਿਸ਼ ਕਰੋ ਫੇਰ। ਮਾਲਿਸ਼ ਕਰੋ ਦੋ -ਤਿੰਨ ਟੈਮ।
ਹਾਂਜੀ ਬੜੀ ਦਿੱਕਤ ਏ ਜਾ ਸ਼ਰੀਰ ਸ਼ਰੀਰ ਦੇ ਕੋਈ ਵੀ ਹਿੱਸੇ ਚ ਦਰਦ ਹੋਏ ਨਾ ਬੜਾ ਕੰਮ ਮੁਸ਼ਕਿਲ ਹੋ ਜਾਂਦਾ ਕੰਮ ਕਰਨਾ ਹਾਂ ਕੰਮ ਸਾਰਾ ਪਿਆ ਰਹਿੰਦਾ ਵੀ ਫੇਰ ਹੁੰਦਾ ਵੀ ਨੀ ਐ, ਜਿਦੀ ਦਾ ਸਰੀਰ ਠੀਕ ਨਾ ਹੋਏ, ਤੇ ਕੰਮ ਫਿਰ ਪਏ ਰਹਿ ਜਾਂਦੇ ਨੇ ਹੁੰਦੇ ਨੀ ਐ, ਖੈਰ ਹੋਰ ਚਲੋ ਤੁਹਾਨੂੰ ਤੇ ਆਰਾਮ ਮਿਲ ਗਿਆ ਨਾ, ਯੋਗਾ ਨਾਲ ਸਾਡੇ ਤੁਸੀਂ ਕਹਿ ਰਹੇ ਹੋ ਜਿਵੇਂ
ਲ ਯੋਗਾ ਨਾਲ ਮੈਂ ਗਈ ਆ ਪੰਦਰਾਂ ਦਿਨ ਗਈ ਸੀ, ਫਿਰ ਮੈਂ ਆਪਣਾ ਘਰ ਹੀ ਪ੍ਰੈਕਟਿਸ ਕਰ ਲੈਂਨੀ ਆ ਹੁਣ ਤੇ ਤੇ ਆਪਣਾ, ਆ ਜਾਂਦਾ ਆਰਾਮ ਆ ਜਾਂਦਾ ਥੋੜਾ ਸਰੀਰ ਨੂੰ ਰਿਲੈਕਸ ਹੋ ਜਾਂਦਾ ਸਰੀਰ
ਸਵੇਰੇ ਉੱਠ ਕੇ ਕਰਦੇ ਔ ਯੋਗਾ
ਹਾਂ ਇਹ ਤੇ ਸਵੇ ਮੈਂ ਤੇ ਸਵੇਰੇ ਈ ਕਰ ਲੈਂਨੀ ਆ ਸਵੇਰੇ ਕਰਦੀ ਥੋੜਾ ਟਾਈਮ ਕੱਢ ਲੈਂਨੀ ਆ।
ਕਿੰਨੇ ਵਜੇ ਉੱਠ ਜਾਂਦੇ ਔ ਤੁਸੀਂ
ਮੈਂ ਉੱਠ ਜਾਂਦੀ ਆ, ਛੇ ਵਜੇ ਉੱਠ ਜਾਂਦੀ ਆ ਕਦੀ ਪੰਜ ਵਜੇ ਕਦੀ ਛੇ ਵਜੇ ਅ ਖੁੱਲ ਜਾਂਦੀ ਐ।
ਅੱਛਾ, ਮਤ ਸ਼ੁਰੂ ਕੋਈ
ਕੋਈ ਆਦਤ ਪਈ ਦੀ ਸਾਡੀ ਤੇ
ਅੱਛਾ ਮੇਰੇ ਕੋਲ ਫੇਰ ਵੀ ਨੀਠੇ ਜਾਂਦਾ ਦੱਸੋ, ਮੈਂ ਤੇ ਮੇਰੇ ਚ ਤੇ ਦਿੱਕਤਾਂ ਵੀ ਇੱਕ-ਦੋ ਇਹ ਵੀ ਹੈਗੀ। ਨਾ ਮੈਨੂੰ, ਮੇਰਾ ਸਵੇਰੇ ਉੱਠ ਕੇ ਮੇਰਾ ਫੇਰ ਉੱਠਿਆ ਨੀ ਜਾਂਦਾ ਸਵੇਰੇ-ਸਵੇਰੇ ਉਠ ਕਈ ਵਾਰੀ, ਸਾਰੇ ਕਹਿੰਦੇ ਨੇ ਸ਼ਹਿਰ ਕਰ ਉਹ ਕਰ ਇਹ ਕਰ ਉੱਠਿਆ ਵੀ ਤੇ ਜਾਏ ਸਵੇਰੇ ਬਸ, ਮੈਨੂੰ ਇਹ ਸਵੇਰੇ ਉੱਠਣ ਦਾ ਬੜਾ ਆਲਸ ਆਦਾ ਜੇ।
ਹਾਂ ਨੀ ਮਨ ਕਰਦਾ ਕਦੀ ਉੱਠਣ ਦਾ ਕਦੀ-ਕਦੀ ਤਾਂ ਮਨ ਮੇਰਾ ਵੀ ਨਹੀਂ ਕਰਦਾ ਉੱਠਣ ਦਾ। ਕੰਮ ਜਿਆਦਾ ਕਰਲੋ ਤੇ ਫੇਰ
ਬਾਏ ਚਾਂਸ ਜਿਹੜੀ ਜੇ ਕਿਸੇ ਵੇਲੇ ਅੱਖ ਖੁੱਲ ਵੀ ਜਾਂਦੀ ਐ ਨਾ ਸਵੇਰ ਵੇਲੇ ਤਾਂ ਵੀ ਬੰਦੇ ਲੇਮੇ ਪਏ ਰਹੇਗਾ ਇੱਧਰ ਸੋਚ-ਸੋਚ ਕੇ ਫੇਰ ਦੁਬਾਰਾ ਅੱਖ ਲੱਗ ਜਾਂਦੀ ਐ ਪਰ ਉੱਠ ਕੇ ਐ ਨੀ ਹੁੰਦਾ। ਕੀ ਚੱਲ, ਅੱਜ ਸੈਰ ਕਰ ਆਂਦੀ ਆ ਆ ਕਿਧਰੇ ਹੋ ਆਵਾ ਪਰ ਮਨ ਈ ਨੀ ਕਰਦਾ ਉਠਿਆ ਨੀ ਜਾਂਦਾ
ਅੱਛਾ।
ਪਰ ਹਾਂ ਬੱਚੇ ਜੋ ਸਕੂਲ ਜਾਂਦੇ ਸੀ ਉਹਦੇ ਚ ਤੇ ਉੱਠਣਾ ਈ ਹੁੰਦਾ ਸੀ ਉਹੋਂ ਉੱਠ ਜਾਈਦਾ ਸੀ। ਤੇ ਫੇਰ ਹੁਨ ਓ ਆਦਤ ਵੀ ਛੁੱਟ ਗੀ ਐ ਨਾ, ਬੱਚੇ ਵੀ ਵੱਡ ਫੇਰ ਐ ਵੀ ਐ ਨਾ ਭੈਣ ਜੀ। ਸਾਰਾ ਦਿਨ ਘਰ ਦੇ ਕੰਮ-ਕਾਰ ਕਰਕੇ ਨਾ ਏਨੀ ਥਕਾਵਟ ਹੋ ਜਾਂਦੀ ਐ ਨਾ ਸਾਨੂੰ, ਹਾਂ। ਤੇ ਸਾਨੂੰ ਸੋਨ ਚ ਵੀ ਬਾਰਾਂ-ਸਾਢੇ ਬਾਰਾਂ ਵੱਜ ਜਾਂਦੇ ਨੇ।
ਅੱਛਾ, ਤੇ ਜਦੋਂ ਲੇਟ ਰਾਤੀ ਸੋਵੇ ਸਵੇਰੇ ਲੇਟ ਈ ਉੱਠਨੇ ਫੇਰ,
ਓਈ ਤੇ ਕੈ ਰੀ ਆ, ਫਿਰ ਸਵੇਰ ਨਾ ਉੱਠਣ ਦੀ ਹਿੰਮਤ ਈ ਨੀ ਹੁੰਦੀ ਬਸ ਹੁਣ ਆਪਣੀ ਉਮਰ ਹੋਏ ਨੀ ਹੋ ਗਈ ਐ, ਕੇ ਉਸ ਹਿਸਾਬ ਨਾਲ ਫਿਰ ਸ਼ਰੀਰ ਵੀ ਤੇ ਆਪਨਾ ਉਸ ਹਿਸਾਬ ਨਾਲ ਚੱਲੇਗਾ। ਚਲੋ, ਹੁਣ ਤੁਸੀਂ ਦੱਸਿਆ ਹੋਇਆ ਐ, ਤੇ ਹੁਣ ਮੈਂ ਵੇਕ ਤਾਡੇ ਵਾਲੀ ਜੁਆਇਨ ਕਰਾਂਗੀ।
ਯੋਗਾ-ਯੋਗਾ ਨਾਲ ਆਰਾਮ ਮਿਲਦਾ ਐ ਬੜਾ, ਸ਼ਰੀਰ ਨੂੰ ਥੋੜਾ।
ਹਾਂ, ਨਈ ਬੜੇ ਜਾਣੇ ਕੇਦੇ ਨੇ, ਤੁਸੀ ਵੀ ਯੋਗਾ ਕਰੋ ਯੋਗਾ। ਤੇ, ਮੈਂ ਕੇਆ ਚਲਾ ਦੋ-ਚਾਰਸ ਐਕਸਸਾਈ ਮੈਂ ਸਿੱਖ ਕੇ ਪੰਦ-ਦਸ-ਪੰਦਰਾਂ ਦਿਨ ਜਾ ਆਂਦੀ ਆ ਫੇਰ। ਤੇ ਫੇਰ ਮੈਂ ਕੋਈ ਫੀਸ-ਫੂਸ ਹੈਗੀ ਐ ਓਦੀ ਹੋਏਗੀ ਫੀਸ ਵਗੈਰਾ ਤੇ ਓਦੀ।
ਤੇ ਹੈਗੀ ਮੇਰੇ ਖਿਆਲ ਨਾਲ ਪੰਜ-ਛੇ-ਸੌ ਰੁਪਏ ਫੀਸ ਓਦੀ ਮੇਰੇ ਖਿਆਲ ਨਾਲ ਈ
ਨਈ ਫੀਸ ਨੇ ਵੱਖਰਾ ਈ ਸਰੀਰ ਨੂੰ ਆਰਾਮ ਮਿਲਣਾ ਚਾਹੀਦਾ, ਹਾ-ਹਾ ਬਸ ਚਲੋ ਫੇਰ ਮੈਂ, ਚਲੋ ਫੇਰ ਮੈਂ ਆ ਓਹ ਡਾਕਟਰ ਨੂੰ ਦੇਨਾ ਬਜਾ, ਐਵੇਂ ਦੇ ਦੋ ਓਹ ਖਰਾ ਸਗੋਂ ਤੇ ਮੈਂ, ਚਲੋ ਫੇਰ ਮੈਂ, ਹਾਂ ਮੈਂ ਕੱਲ ਯਾ ਪਰਸੋਂ ਆਨੀ ਆ ਤੇ ਫੇਰ ਮੈਂ ਜੁਆਇਨ ਕਰਾਂਗੀ, ਦੱਸਾਂਗੀ ਤਾਨੂੰ ਮੈਨੂੰ ਵੀ ਫ਼ਰਕ ਪੈ ਜੇ ਤੇ ਵਧੀਆ, ਠੀਕ ਐ ਜੀ, ਤੁਸੀਂ ਕਰਿਆ ਜੇ ਫੋਨ ਫੇਰ?
ਨਾ ਮੈਂ ਕਰਾਂਗੀ-ਕਰਾਂਗੀ, ਕੋਈ ਨੀ ਓਕੇ-ਓਕੇ, ਸਤਿ ਸ੍ਰੀ ਅਕਾਲ।